ਉਹ
ਹੈਲੋ। ਸਤਿ ਸ਼੍ਰੀ ਅਕਾਲ ਮੈਡਮ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ।
ਠੀਕ-ਠਾਕ ਹੈ ਜੀ, ਵਧੀਆ ਜੀ ਆਵਾਜ ਆਹ ਰਹੀ ਹੈ ਜੀ।
ਹਾਂਜੀ ਆ ਰਹੀ ਹੈ ਜੀ।
ਹਾਂ
ਹੋਰ ਠੀਕ ਹੋ ਜੀ, ਪਰਿਵਾਰ ਠੀਕ ਆ ਤੁਹਾਡਾ?
ਹਾਂਜੀ। ਪਰਿਵਾਰ ਠੀਕ-ਠਾਕ ਵਧੀਆ ਜੀ।
ਹਾਂਜੀ। ਚਲੋ ਵਧੀਆ ਜੀ, ਹੋਰ ਕੀ ਕਰਦੇ ਸੀ।
ਅੱਗੇ‌ ਤਾ ਕੁਛ ਨੀ ਸੀ ਘਰਦੇ ਕੰਮ ਹੈ ਜੀ। ਆਪਣੇ ਔਰਤਾ ਨੂੰ ਕਿੱਥੇ ਟਾਈਮ
ਹਾਂਜੀ ਐਵੇਂ ਤਾਂ ਹੈਗਾ ਜੀ।
ਹੂੰ
ਹੋਰ ਜੀ।
ਕਿਹੜੇ ਟੋਪਿਕ ਤੇ ਗੱਲ ਕਰਾਂਗੇ ਆਪਾਂ।
ਆਪਾਂ! ਕੋਈ ਹੂੰ
ਇੱਧਰ ਗਏ ਹੋ ਤੁਸੀਂ ਸਾਲਸਰ ਦਰਬਾਰ ਸਾਹਿਬ, ਇੱਧਰ ਗਏ ਹੋ ਤੁਸੀਂ?
ਹਾਂਜੀ -ਹਾਂਜੀ ਗਏ ਹੋਏ ਆਾਂ ਜੀ। ਜਾਂਨੇ ਹਾਂ ਜੀ, ਪਰ ਹੁਣ ਦੋ-ਤਿੰਨ ਸਾਲ ਹੋ ਗਏ, ਹੁਣ ਨੀਗੇ ਜਾਇਆ ਗਿਆ।
ਅੱਛਾ। ਉੱਥੇ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ। ਵਾਧੂ ਜਾਂਦੀ ਸੰਗਤ ਉ
ਹਾਂਜੀ। ਬਹੁਤ ਸੋਹਣਾ ਜੀ ਅੱਗੇ ਉੱਥੇ ਸਿੱਕਰ ਮਾਤਾ ਜੀ ਦੇ ਆ ਲਾਸ ਸਰ ਬਹੁਤ ਜਾਂਦੀ ਹੈ। ਸੰਗਤ ਤਾਂ ਬਹੁਤ ਜਾਂਦੀ ਹੈ ਜੀ। ਉਝ ਦੋ-ਤਿੰਨ ਸਾਲ ਹੋ ਗਏ। ਹਾਂ ਨਾ ਹੂਨੇ ਚ ਨੀ ਗਈ ਹੋਏਗੀ।
ਅੱਛਾ
ਨਹੀਂ ਹਾਂ। ਉੱਧਰ ਨਹੀਂ ਗਏ ਹੋਏ, ਤੁਸੀਂ ਗਏ ਹੋਏ ਹੋ
ਹਾਂਜੀ ਗਏ ਹੋਇਆ ਜੀ ਆਸੀ, ਕਈ ਸਾਲ ਹੋ ਗਏ।
ਹਾਂਜੀ
ਉੱਧਰ ਸਾਰ ਏਰਿਆ। ਵੈਸੇ ਵੇਖਿਆ ਹੋਇਆ।
ਅੱਛਾ ਜੀ। ਨਹੀਂ ਜੂਨੀ ਚ ਨਹੀਂ ਗਏ ਜੀ। ਅਸੀਂ ਸਾਲਸਰ, ਸਿਖਰ, ਮਾਤਾ ਜੀ ਦੇ ਘਲੂ ਇਧਰ ਪਤਾ ਨੀ ਗਏ ਸੀਗੇ।
ਆ, ਇੱਧਰ ਬੀਕਾਨੇਰ ਵਗੈਰਾ ਗਾਰਡਨ ਗੀਰੀ ਵੇਖੀਏ ਉੱਧਰ।
ਨਹੀਂ ਜੀ ਉਹ ਤੇ ਨਹੀ ਵੇਖੀ ਜੀ।
ਵੈਸੇ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਆ, ਵੈਸੇ ਉੱਧਰ ਮੇਰੀ ਸਿਸਟਰ ਵਿਆਹੀ ਹੋਈ ਆ।
ਅੱਛਾ ਜੀ।
ਹਾਂਜੀ ਅਸੀਂ ਉੱਧਰ ਸਾਰਾ ਮਤਲਬ ਏਰੀਆ ਵੇਖਿਆ ਹੋਇਆ, ਜਿਵੇਂ ਉੱਧਰ ਦੇਸ ਲੋਕ ਹੋਗਾ ਜਿਵੇਂ
ਹਾਂਜੀ।
ਦੇਸ ਲੋਕ ਗਏ ਹੋ, ਤੁਸੀਂ ਉੱਧਰ?
ਨਹੀਂ ਜੀ ਉੱਧਰ ਨੀ ਗਈ ਹੋਈ ਜੀ।
ਜਿੱਥੇ ਚੂਹਾ ਵਾਲਾ ਮੰਦਿਰ ਹੈਗਾ।
ਨਹੀਂ ਜੀ ਉੱਧਰ ਨੀ ਗਈ ਹੋਏਗੀ।
ਉਹ ਵੀ ਏਰੀਆ ਸੋਹਣਾ ਹੈਗਾ, ਜਿਵੇਂ ਵੇਖਣ ਵਾਲਾ ਹੀ ਆ, ਸਾਰਾ ਉੱਧਰ।
ਇਵੇਂ ਫਿਰਦੀ ਹੈ ਜੀ।
ਹਾਂਜੀ।
ਉੱਥੇ ਫਿਰ ਚੂਹੇ ਚਾਹੇ, ਇੱਧਰ ਐਵੇ ਫਿੱਰ, ਦੇ ਗਯਾ ਹੈ ਉਹ, ਜਿਵੇਂ ਫੋਨ ਫੋਨਾਂ ਚ ਵਿਖਾਉਂਦੇ ਆ, ਉਵੇਂ ਸੇ ਉਵੇਂ
ਹਾਂ ਹਾਂਜੀ, ਉਹ ਕਰਨੀ ਮਾਤਾ ਦਾ ਮੰਦਿਰ ਹੈਗਾ ਉੱਧਰ ਉਵੇਂ ਹੈਗਾ। ਉਹਨਾਂ ਚ ਵੇਖਦੇ ਆ ਵੀ ਚੂੰਹੇ ਗੋਦ ਵਿਚ, ਚੂੰਹੇ ਵੀ ਜ਼ਿਆਦਾ ਹੀ ਹੈਗੀ ਹੈ, ਮੇਨ ਮੰਨ ਲਓ। ਅੱਗੇ ਨਾਲੋਂ ਤੇ ਕੁੱਛ ਬੈੱਟਰ, ਮੈਂ ਕਈ ਵਾਰੀ ਗਈ ਹੋਈ ਉੱਧਰ।
ਅੱਛਾ ਜੀ।
ਹਾਂਜੀ।
ਨਹੀਂ ਉੱਧਰ ਨੀ ਅਸੀਂ ਗਏ, ਵੈਸੇ ਵੇਖਣ ਵਾਲਿਆਂ ਚੀਜ਼ਾਂ ਨਾ, ਪਰ ਕੀ ਕਰੀਏ ਘਰੇ ਜਿੰਮੇਵਾਰੀਆਂ ਇੰਨੀਆਂ ਪੈ ਗਈਆਂ, ਕਿ ਨਿਕਲੇਯਾ ਨੀ ਜਾਂਦਾ ਘਰ ਚੋਂ।
ਨਹੀਂ ਉੱਥੇ ਬਹੁਤ ਸੋਹਣਾ ਹੈਗਾ, ਦੇਸ਼ ਲੋਕ ਚ ਉੱਧਰ ਜੋ ਲੱਗਦਾ, ਮਤਲਬ ਉੱਥੇ ਲੰਗਰ ਵੀ ਚੌਵੀ ਘੰਟੇ ਚੱਲਦਾ ਹੈਗਾ, ਮੰਨ ਲਿਓ ਕੋਈ ਉੱਥੇ ਜਾਵੇ ਨਾਹ ਗੱਲ ਨੀ ਹੈਗੀ ਵੀ ਖਾ ਜੂਗਾ। ਉਹ ਇੱਕ ਹੀ ਉੱਧਰ ਮੰਦਿਰ ਹੈਗਾ, ਜਿਹਦੇ ਵਿੱਚ ਲੰਗਰ ਚੱਲਦਾ ਹੈਗਾ, ਬਾਕੀ ਆਪ ਨੂੰ ਸਾਲ ਸਰਤਾਮ ਹੈਗੀ ਹੈ ਇੱਧਰ।
ਹਾਂਜੀ।
ਤੇ ਇੱਥੇ ਆਪਣੇ ਕੋਈ ਵਿਵਸਥਾ ਨੀ ਹੈਗੀ, ਸਿਰਫ਼ ਇਦਾਂ ਨਰਾਤਿਆਂ ਵਿੱਚ ਹੀ ਹੁੰਦੀ ਹੈ ਜ਼ਿਆਦਾ।
ਹਾਂਜੀ ਹਾਂਜੀ ਇੱਧਰ ਨੀ ਐਵੇਂ ਇੰਨੇ ਲੰਗਰ ਨੀ ਚੱਲਦਾ ਉੱਧਰ, ਸਾਲਾ ਸਰਵੰਨੀ। ਬਸ ਨਰਾਤਿਆਂ ਚ ਕੋਈ ਜਿਵੇਂ ਪਿੰਡਾਂ ਚੋਂ ਹੀ ਲੰਗਰ ਜਾਂਦਾ ਹੈਗਾ, ਉਹੀ ਸੇਵਾ ਚੱਲਦੀ ਹੈਗੀ ਆ।
ਹਾਂ ਉਦੋਂ ਤਾਂ ਸੜਕਾਂ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਇੰਨੇ ਇੰਨੇ ਸੋਹਣੇ ਸਜਾਏ ਹੁੰਦੇ ਹੈ ਜੀ।
ਹਾਂਜੀ ਉੱਥੇ ਤਾਂ ਬਹੁਤ ਉੱਥੇ ਤਾਂ ਬਹੁਤ ਹੁੰਦੀ ਹੈ ਜੀ, ਪਰ ਉਹ ਵੀ ਪਿੰਡਾਂ ਤੇ ਜਿਵੇਂ ਲੰਗਰ ਜਾਂਦਾ ਹੈਗਾ।
ਆਪਣੇ ਪੰਜਾਬ ਤੋਂ ਜਾਂਦਾ ਜੇ, ਇੱਧਰੋਂ ਪੰਜਾਬ ਵਿੱਚ ਜਾਂਦਾ ਜ਼ਿਆਦਾ।
ਹਾਂਜੀ ਪੰਜਾਬ ਤੋਂ ਹੀ ਜਾਂਦਾ ਹੈਗਾ ਜੀ, ਪੰਜਾਬ ਤੋਂ ਹੀ ਜਾਂਦਾ ਹੈਗਾ। ਇੱਧਰ ਦੇ ਪਿਛਲੇ ਸਾਲ ਪਾਣੀ ਆਇਆ ਸੀ, ਹੜ੍ਹ ਆਇਆ ਸੀ। ਕਿੰਨਾ ਸੰਜੋਗ ਮਿਲਿਆ ਸੀ, ਕਿੰਨਾ ਸਾਰਿਆਂ ਨੇ ਤੇ ਘਰੋਂ ਪਕਾ ਪਕਾ ਕੇ ਲੰਗਰ ਦਿੱਤਾ ਸੀ, ਸਾਰਿਆਂ ਨੇ।
ਹਾਂਜੀ ਵੈਸੇ ਪੰਜਾਬ ਆਪਣੇ ਸੇਵਾ ਕਰਨ ਵਿੱਚ, ਇੱਕ ਨੰਬਰ ਅੱਗੇ ਐ।
ਹਾਂਜੀ ਇੱਕ ਨੰਬਰ ਆਉਂਦਾ ਹੈ ਜੀ, ਕਹਿ ਨੂੰ ਭਾਵੇਂ ਕੁਛ ਵੀ ਕਵੇ ਬਈ ਇੰਨੀ ਗਰਮੀ ਚ ਜਿਵੇਂ ਮਰਜੀ ਹੈਗਾ, ਘਰੋਂ ਹੋ ਸਬਜ਼ੀ ਬਣਾ ਕੇ, ਲੰਗਰ ਪਕਾ ਕੇ ਬਹੁਤ ਟਰਾਲੀਆਂ ਗਈਆਂ ਸੀ, ਬਹੁਤ ਟਰਾਲੀਆਂ ਗਈਆਂ ਸੀ। ਅੱਗੇ ਖਾਣ ਵਾਲਿਆਂ ਨੂੰ ਨੱਖਰੇ ਆਉਣ ਲੱਗ ਗਏ। ਦੇ ਰੋਜ਼ਾਨਾ ਦਾਲ ਲਿਆਂਓਦੇ ਬਣਾ ਬਣਾ ਕੇ, ਕੋਈ ਵਧੀਆ ਚੀਜ਼ ਬਣਾ ਕੇ ਲਿਆਆ ਕਰੋ, ਉਹਨਾਂ ਨੂੰ ਨਾ ਨੱਖਰੇ ਆਉਣ ਲੱਗ ਗਏ।
ਹੁਣ ਉਹ ਡਿਸ਼ਾਂ ਪਾਲਦੇ ਸੀਗੇ, ਕੋਈ ਨਿਊ ਨਿਊ ਡਿਸ਼ ਆਣੀ ਚਾਹੀਦੀ ਹੈਗੀ।
ਹਾਂ ਆਉਣੀ ਚਾਹੀਦੀ ਹੈ, ਇਹ ਇੱਥੇ ਐਵੇਂ ਸੋਚਦੇ ਸੀ, ਬੀ ਉਹ ਕਿਤੇ ਭੁੱਖੇ ਨਾ ਮਰਨ, ਉਹਨਾਂ ਕੋਲ ਕੁੱਝ ਹੈ ਹੀ ਨਹੀ ਜਿਹੜਾ ਇੰਨੀ ਹਾੜ ਆ ਪਾਣੀ ਆ ਗਿਆ ਵੀ ਕਿਤੇ ਬਈ ਅਹ ਘਰ ਕਰਦੀ ਡੁੱਬ ਗਏ ਸਮਾਨ ਕਿੱਥੇ ਚੱਕੇ ਫਿਰ ਵਿਚਾਰੇ ਤੇ ਪਰ ਉਹ ਨਖਰੇ ਕਰਨ ਲੱਗ ਗਏ ਵੀ ਰੋਜ਼ਾਨਾ ਤੁਸੀਂ ਦਾਲ ਲੈ ਕੇ ਆਣੀ ਹੈ ਸਾਡੇ ਵਾਸਤੇ
ਨਹੀਂ ਬਹੁਤ ਵਧੀਆ ਇਹ ਤਾਂ ਆਪਣੇ ਸੇਵਾ ਕਿੱਥੇ ਵੀ ਦੇਖ ਲਓ ਜੇ ਕਰੇ ਹੋਵੇ ਜਾਂ ਨਾ ਹੋਵੇ ਲੋਕ ਸੇਵਾ ਵੱਲੋਂ ਆਪਣੇ ਪਿੰਡ ਚ ਵੇਖ ਲੋ, ਕਿਤੇ ਵੇਖ ਲੋ, ਸੇਵਾ ਵਿੱਚ ਆਪਣਾ ਇੱਕ ਨੰਬਰ ਕਿਤੇ ਹੈਗਾ ਪੰਜਾਬ। ਕਿ ਹੋਵੇ ਇਥੇ, ਪਿਛਲੀ ਵਾਰੀ ਆਪਣੇ ਕਿਹੜਾ ਸੀਗਾ ਹੁਣ ਪਾਣੀ ਵੀ ਆਇਆ ਸੀ ਤਾਂ ਵੀ ਹੁਣ ਇੱਥੇ ਦਿਨ ਰਾਤ ਡੇਮਾ ਆਪਣੇ ਪੰਜਾਬ ਦਾ ਹੀ ਫਰਸੀ ਰਾਜਸਥਾਨ ਤੇ ਕੋਈ ਲੰਗਰ ਨਹੀਂ ਸੀ ਉੱਥੇ
ਹਾਂਜੀ ਹਾਂਜੀ
ਤੁਸੀਂ ਵੀ ਤਾ ਬਹੁਤ ਸੋਹਣੀ ਕੀਤੀ ਹੁੰਦੀ ਉਹਨਾਂ ਦੀ
ਬਹੁਤ ਸੋਹਣੇ ਜੀ
ਸਜਾਏ ਵੀ ਕਿੰਨੇ ਸੋਹਣੇ ਹੁੰਦੇ ਆ
ਹਾਂਜੀ ਬਹੁਤ ਸੋਹਣੇ ਪੈਸੇ ਤਾਂ ਲੱਗਦਾ ਹੀ ਹੈਗਾ ਪਰ ਸਾਰੇ ਸੇਵਾਦਾਰ ਇਕੱਠਾ ਕਰਕੇ ਐ ਪਿੰਡ ਚੋਂ ਗਈ ਜਿੰਨਾ ਮਿਲਦਾ ਉਨਾ ਚੰਦਾ ਨੂੰ ਗਾ ਇਕੱਠਾ ਕਰਕੇ ਫਿਰ ਵਿਚਾਰੇ ਤੇ ਲੰਗਰ ਲਾਉਣਾ ਸੌਖਾ ਨਹੀਂ ਹੈਗਾ ਪਿਛਲੇ ਸਾਲ ਕੀ ਆ ਗਏ ਸੀ ਲਾਸਟ ਟਾਈਮ ਜਦੋਂ ਵਿਚਾਰੇ ਉਹ ਚੱਕਣ ਲੱਗੇ ਸੀ।
ਅੱਛਾ ਜੀ
ਹਾਂਜੀ
ਹੂ,,,
ਹਨੇਰੀ ਆ ਗਈ ਸੀ ਵਾ ਆ ਗਈ ਸੀ ਜੀ
ਕੋਈ ਜਾਂਦੇ ਸੀਗੇ ਇੱਧਰ ਕੋਈ ਆਪਣੇ ਕੋਈ ਸੇਵਾ ਚ ਜਾਂਦੇ ਹੈਗੇ ਉੱਧਰ ਕੋਈ
ਨਹੀਂ ਸਾਡੇ ਮੇਰੇ ਹਸਬੈਂਡ ਤਾਂ ਨਹੀਂ ਜਾਂਦੇ ਪਰ ਸਾਡੇ ਇੱਧਰ ਏਰੀਏ ਵਰ ਨ ਆ ਜਾਂਦੇ ਹੈਗੇ ਆ ਸਾਡੇ
ਅੱਛਾ।
ਹਾਂਜੀ
ਹਾਂ ਸੁਣੇ ਹੋਏ ਆ ਕਹਿੰਦੇ ਬਹੁਤ ਸੋਹਣਾ ਉੱਧਰ ਹੈਗਾ ਤਾਂ ਕਰਕੇ ਕਿਹਾ ਵੀ ਇੱਕ ਦੋ ਵਾਰੀ ਗਏ ਹੋ ਗਏ ਜਿਵੇਂ ਕਈ ਸਾਲ ਹੋ ਗਏ ਪਰ ਹੁਣ ਜ਼ਿਆਦਾ ਕਰਕੇ ਵੀ ਬਹੁਤ ਜ਼ਿਆਦਾ ਸੁਵਿਧਾ ਮਿਲਦੀਆਂ ਨਰਾਤਿਆਂ ਵਿੱਚ ਮਤਲਬ ਇਹ ਪੈਦਲ ਯਾਤਰੀ ਕਿੱਥੇ ਗਿਆ
ਹੁਣ ਤਾਂ ਪੈਦਲ ਵੀ ਬਹੁਤ ਜਾਂਦੇ ਗਏ ਪਹਿਲਾਂ ਐਵੇਂ ਹੁੰਦੇ ਸੀ ਜਿਵੇਂ ਅ ਕਹ ਪਹਿਲਾਂ ਕਹਿ ਦਿੰਦੇ ਸੀ ਕਹਿੰਦੇ ਜਿਵੇਂ ਛੋਟੀ ਜਾਤ ਵਾਲੇ ਨੀਵੀਂ ਜਾਤ ਵਾਲੇ ਨਹੀਂ ਜਾਂਦੇ ਪਰ ਹੁਣ ਤਾਂ ਬਹੁਤ ਜ਼ਿਆਦਾ ਛੋਟੀ ਜਾਤ ਨੀਵੀਂ ਜਾਤ ਵਾਲੇ ਉਹ ਜ਼ਿਆਦਾ ਜਾਂਦੇ ਹੈਗੇ ਆ ਪੈਦਲ
ਜਿਆਦਾਤਰ ਰਹੇ ਨਹੀਂ ਪਹਿਲੇ ਲੋਕ ਆਵਾਜ਼ ਨਹੀਂ ਆ ਰਹੀ
ਹਾਂਜੀ ਪਹਿਲਾਂ ਬਾਅਦ ਪਹਿਲਾਂ ਜਿਆਦਾ ਹਾਂਜੀ ਕੱਟਦੀ ਕਈ ਕਈ ਵਾਰ ਕੱਟਦੀ ਕਈ ਵਾਰੀ ਘਟੀ ਜਾਂਦੀ ਆਵਾਜ਼ ਤੁਹਾਡੇ ਪਹਿਲਾਂ ਹੁੰਦਾ ਸੀ ਜੀ ਜ਼ਿਆਦਾ ਹੁਣ ਨੀ ਹੈਗਾ ਹੁਣ ਕੋਈ ਜਾਤ ਪਾਤ ਨੀ ਹੈਗੀ ਆਪਾਂ ਤਾਂ ਕੋਲ ਬਹਿ ਕੇ ਖਾ ਲਈਦਾ ਜਿਵੇਂ ਮਰਜ਼ੀ ਨਾਲ ਨਾਲ ਬਹਿ ਕੇ ਖਾ ਲੈਂਨੇ ਹੈਗੇ
ਨਹੀਂ ਨਹੀਂ ਕਈ ਕਈ ਲੋਕ ਅਜੇ ਵੀ ਕਰਦੇ ਹੈਗੇ ਆ ਜਿਵੇਂ ਕਰਦੇ ਹੈਗੇ ਵਾਧੂ
ਕਈ ਤਾਂ ਬਹੁਤ ਕਰਦੇ ਹੈਗੇ ਆ ਹੱਲੇ ਵੱਡੇ ਲੋਕ ਤਾਂ ਕਈ ਕਰਦੇ ਹੈਗੇ ਆ ਜੀ
ਹਾਂਜੀ
ਹਾਂਜੀ
ਹੋਰ ਜੀ
ਹੋਰ ਬਸ ਵਧੀਆ ਜੀ
ਹੋਰ ਆਵਾਜ਼ ਆ ਰਹੀ ਹੈ ਜੀ ਮੇਰੀ
ਹਾਂਜੀ ਹਾਂਜੀ ਆ ਰਹੀ ਹੈ ਜੀ
ਅੱਛਾ।
ਹੋਰ ਜੀ ਤੁਸੀਂ ਹਰਿਮੰਦਰ ਸਾਹਿਬ ਵਾਲੇ ਗਏ ਹੋ ਜੀ ਅੰਮ੍ਰਿਤਸਰ
ਹਾਂਜੀ ਉੱਧਰ ਇੱਕ ਵਾਰੀ ਗਏ ਹੈਗੇ ਅਸੀਂ ਇੱਧਰ
ਅੱਛਾ ਜੀ ਉੱਧਰ ਤਾਂ ਉਹ ਕਹਿੰਦੇ ਹੈਗੇ ਦੀਵਾਲੀ ਵਾਲੇ ਦਿਨ ਜਾਵੇ ਨਾ। ਬਹੁਤ ਸੋਹਣਾ ਉਧੋਰੋ ਹਰਿਮੰਦਰ ਸਾਹਿਬ ਏਡਾ ਸੋਹਣਾ ਸਜਾਇਆ ਹੁੰਦਾ ਹੈ। ਦੀਵਾਲੀ ਟਾਈਮ ਨਾ। ਕਹਿੰਦੇ ਸ਼ਾਮ ਨੂੰ ਏਡਾ ਸੋਹਣਾ ਆਸਮਾਨ ਵੀ ਏਡਾ ਸੋਹਣਾ ਹੁੰਦਾ ਹੈ ਪਟਾਕੇ ਕੇ ਚਲਦੀ ਏਡਾ ਸੋਹਨਾ ਅੰਮ੍ਰਿਤਸਰ ਤਾਂ ਕਹਿੰਦੇ, ਜਾਣ ਵਾਲਾ ਦੀਵਾਲੀ ਟਾਈਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ। ਇੰਨੀ ਭੀੜ ਹੁੰਦੀ ਆ।
ਉਹ ਕਹਿੰਦੇ ਤੇ ਕਿਤਾਬਾਂ ਵਿੱਚ ਪੜ੍ਹੇ ਹੈਗੇ ਕਿ ਬ ਅਹ ਦਾਲ ਰੋਟੀ ਕਰਦੀ ਹੈ, ਦੀਵਾਲੀ ਅੰਬਰਸਰ ਦੀ ਕਹਿੰਦੇ ਆ ਨਾ ਸੁਣਿਆ ਹੋਇਆ, ਨਾ ਤਾਂ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਰਹੇ ਹੈਗੇ ਹਾਂ।
ਪੜ੍ਹਦੇ ਰਹੇ ਆ ਜੀ ਓਧਰ ਤਾਂ ਕਹਿੰਦੇ ਬਹੁਤ ਸੋਹਣਾ ਹੁੰਦਾ। ਪਰ ਵੈਸੇ ਵੀ ਨਾ ਆਪਾਂ ਦੀਵਾਲੀ ਤੇ ਨਾ ਜਾਈਏ ਊ ਵੀ ਜਾਈਏ ਨਾ। ਜੀਅ ਲੱਗਦਾ ਹੈਗਾ, ਉੱਥੇ ਬਹੁਤ ਸੋਹਣਾ ਹੈਗਾ। ਹਾਂਜੀ, ਬਹੁਤ ਸੋਹਣਾ ਬਣਿਆ ਹੋਇਆ, ਐਵੇਂ ਜੀ ਕਰਦੇ ਵੀ ਇੱਥੇ ਹੀ ਰਹਿ ਲਈਏ। ਇੱਕ ਲੰਗਰ ਇੰਨਾ ਚੰਗਾ ਬਣਿਆ ਹੁੰਦਾ, ਇੰਨਾ ਵਧੀਆ ਲੱਗਦਾ ਨਾ। ਉੱਥੇ ਕਾਹ ਦੀ ਨੀ ਟੈਸ਼ਨ ਹੁੰਦੀ ਸਫ਼ਾਈ ਵੀ ਬਹੁਤ ਹੈਗੀ ਹੈ। ਪੰਜਾਬ 'ਚ ਤਾਂ ਸਰਕਾਰੀ ਬੱਸਾਂ ਚੱਲਦੀਆਂ ਹੈਗੀਆਂ, ਫੇਰ ਵੀ ਨਹੀਂ ਜਾਇਆ ਜਾਂਦਾ ਕਿਸੇ ਤੋਂ
ਨਹੀਂ ਜਾਇਆ ਜਾਂਦਾ ਤਾਂ ਸਹੀ ਗੱਲ ਹੈਗੀ ਜੀ।
ਛੁੱਟੀਆਂ 'ਚ ਪਾਵੇਂ ਨਾ ਰਹਿ ਕਰਕੇ ਬਈ ਦ ਸਹੇਲੀਆਂ- ਸਹੇਲੀਆਂ ਇਕੱਠੀਆਂ ਹੋ ਕੇ ਜਾ ਵੜੇ ਪਾਵੇਂ। ਪਰ ਨਹੀਂ ਨਿਕਲਿਆ ਜਾਂਦਾ ਘਰੋਂ
ਫੈਮਲੀ ਜੁਆਇੰਟ ਫੈਮਿਲੀ ਤੇ ਵੈਸੇ ਨੀ ਨਿਕਲਿਆ ਜਾਂਦਾ ਘਰੋਂ ਤੇ
ਨਹੀਂ ਨਿਕਲਿਆ ਜਾਂਦਾ ਤੇ ਨਾਲੇ ਨਾ ਆਪਾਂ ਬਾਦ ਤੇ ਪਛਤਾਵਾਂਗੇ ਬਈ ਮੌਕਾ ਹੈਗਾ ਸੀ ਬਹੁਤ ਵਧੀਆ ਉਹਦੇ ਸਰਕਾਰੀ ਬੱਸਾਂ ਜਾਂਦੀਆਂ, ਸਿੱਧੋ ਹਬੋਰ ਤੋਂ ਕਹਿੰਦੇ ਆ ਸਿੱਧੀ ਅੰਮ੍ਰਿਤਸਰ ਜਾਂਦੀ ਹੈਗੀ ਹੈ। ਫਰੀ ਨਾਲੇ
ਆਪਣੇ ਮਾਣ ਸਰਕਾਰ ਦੀ ਵੀ ਇਹਨਾਂ ਨੂੰ ਵੀ ਮਤਲਬ ਕੇ ਬੱਸਾਂ ਚਲਾਈਆਂ ਸੀ ਅਮਰ ਜਾਨ
ਹਾਂਜੀ ਉਹ ਤਾਂ ਗਏ ਸੀ, ਉਹ ਤਾਂ ਫੇਰ ਪੰਤਾਲੀ ਸਾਲ ਤੋਂ ਉੱਤੇ ਉਮਰ ਦੇ ਲੈ ਕੇ ਗਏ ਸੀ।
ਤਾਂ ਵੀ ਉਹਨੂੰ ਘੁੰਮਾ ਕੇ ਤੇ ਲਿਆ ਉਹਨਾਂ ਨੂੰ
ਘੁਮਾ ਕੇ ਜਾਏ ਖਾਣਾ ਵੀ ਬਹੁਤ ਸੋਹਣਾ ਖਵਾਇਆ ਸੀ, ਮੇਰੀ ਸੱਸ ਗਏ ਸੀ। ਕਹਿੰਦੇ ਬਹੁਤ ਵਧੀਆ ਸੇਵਾ ਕੀਤੀ ਹੈ, ਵਾਕੀ ਵੀ ਇਹਨੇ ਸੇਵਾ ਕੀਤੀ ਹੈ ਇਹਨੀ
ਹਾਂ ਤਾਂ ਇਹ ਆਪਣੇ ਪਿੰਡ 'ਚ ਏਧਰ ਬੱਸਾਂ ਗਈਆਂ ਹੈਗੀਆਂ, ਉਧਰ ਅੰਮ੍ਰਿਤਸਰ ਵੱਲ
ਹਾਂਜੀ,
ਬਹੁਤ ਸੋਹਣਾ ਹੈਗਾ, ਅਸੀਂ ਕਹਿੰਦੇ ਐਡ ਇੰਨੇ ਸੋਹਣਾ ਸੋਹਣਾ ਖਾਣਾ ਵੀ
ਸਿ ਕਿੰਨੇ ਦਿਨ ਦਾ ਟੂਰ ਸੀਗਾ ਉਧਰ?
ਤਿੰਨ ਦਿਨਾਂ ਦਾ ਹੈਗਾ ਸੀ।
ਅੱਛਾ ਤੀਜੇ ਦਿਨ ਵਾ ਸੀ ਕਰਲੇ ਸੀ ਉਧਰੋਂ
ਹਾਂਜੀ-ਹਾਂਜੀ ਪਹਿਲੇ ਦਿਨ ਸਵੇਰੇ ਗਏ ਸੀ। ਤੇ ਦੂਜੇ ਦਿਨ ਸਾਰਾ ਦਿਨ ਰਹਿ ਕੇ ਤੀਜੇ ਦਿਨ ਸ਼ਾਮ ਨੂੰ ਆਏ ਸੀ।
ਅੱਛਾ ਜੀ।
ਸੱਤ ਵਜੇ ਅੱਠ ਵਜੇ ਐਵੇਂ ਆਏ ਸੀ, ਜੀ ਪਰ ਮੰਮੀ ਮੰਮੀ ਹੋਰੇ ਕਹਿੰਦੇ ਬਹੁਤ ਸੋਹਣਾ ਇੰਨਾ ਸੋਹਣਾ ਸਾਨੂੰ ਖਾਣਾ ਖਵਾਇਆ। ਨਾ ਕੋਈ ਮਿਰਚਾਂ ਜ਼ਿਆਦਾ ਨਾ ਘੱਟ ਮਿੱਠਾ ਵੀ ਦਿੰਦੇ ਸੀ। ਇੰਨੀ ਸੋਹਣੀ ਥਾਲੀ ਸਜਾਈ ਹੁੰਦੀ। ਬਹੁਤ ਸੋਹਣਾ ਹੈਗਾ ਸੀਗਾ, ਇਹਨਾਂ ਦਾ ਕਿਸੇ ਨੇ ਵੀ ਨਹੀਂ ਕੀਤਾ।
ਜਿਹ ਬੱਸਾਂ ਕੇ ਗਈਆਂ ਤੇ ਹੈਗੀਆਂ, ਲੈ ਕੇ ਗਏ ਹੈਗੇ ਆ, ਬੁੜੀਆਂ ਮਤਲਬ ਪੰਤਾਲੀ ਸਾਲ ਦੇ ਉੱਤੇ ਆਨਾਂ ਨੂੰ
ਹਾਂਜੀ, ਹੈਲੋ